ਭਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।
ਹੋਰ ਠੀਕ ਹੋ ਭਾਜੀ। ਹੋਰ ਭਾਜੀ ਹੋਰ ਭਾਜੀ ਕੀ ਕਰਦੇ।
ਕੁੱਝ ਨੀ ਬਸ ਸੌਣ ਲੱਗੇ ਸੀ।
ਹੋਰ ਰੋਟੀ ਪਾਣੀ ਛੱਕ ਲਿਆ ਭਾਜੀ।
ਹਾਂਜੀ ਹਾਂਜੀ ਜੀ ਹੋਰ ਤੁਸੀਂ ਖਾ ਲਿਆ।
ਹਾਂਜੀ ਹਾਂਜੀ ਭਾਜੀ ਮੈਂ ਖਾਲੀ ਰੋਟੀ।
ਅੱਛਾ ਕੀ ਬਣਾਇਆ ਤੁਸੀ।
ਭਾਜੀ ਆਪਣਾ ਆਪਾਂ ਬਣਾਈਆਂ ਸੀ ਉਹ ਸੋਇਆਚਾਪ ਬਣਾਈ ਸੀ ਭਾਜੀ।
ਅੱਛਾ ਚੀਜ਼ ਬਾ ਵਧੀਆ।
ਹਾਂਜੀ ਭਾਜੀ।
ਹੂ ਹੋਰ।
ਬਾਹ ਵਧੀਆ ਵਧੀਆ ਭਾਜੀ।
ਹੋਰ ਕੀ ਕਰ ਰਹੀ ਸੀ ਮੈਂ ਕਿਹਾ।
ਕੁਛ ਨੀ ਭਾਜੀ ਆਪਣਾ ਕੀ ਕਹਿੰਦੇ ਨੇ ਬਜ਼ਾਰ ਹੋ ਕੇ ਆਏ ਸੀ ਮਤਲਬ ਪੂਲ ਵਗੈਰਾ ਖੇਡਣ ਗਏ ਸੀ ਨਾ।
ਅੱਛਾ ਅੱਛਾ ਠੀਕ ਹੈ ਠੀਕ ਹੈ ਤੁਹਾਨੂੰ ਆਉਂਦੀ ਪੂਲ ਖੇਲਣਾ ਮੈਂ ਕਿਹਾ ਪੂਲ ਖੇਲਣਾ ਆਉਦਾ ਤੈਨੂੰ।
ਹਾਂਜੀ ਹਾਂਜੀ ਭਾਜੀ ਮੈਨੂੰ ਆਦਾ ਮੈਂ ਬੜਾ ਖੇਡਦਾ ਰਿਹਾ ਪੂਲ ਵਗੈਰਾ।
ਅੱਛਾ ਅੱਛਾ। ਵਧੀਆ ਵਧੀਆ ਕਿ ਦਾ ਹੁੰਦਾ ਹਿਸਾਬ ਕਿਤਾਬ ਮਤਲਬ।
ਕੁਛ ਨਹੀਂ ਭਾਅਜੀ ਜਿਵੇਂ ਆਪਣਾ ਦੋ ਟਾਈਪ ਦੀਆਂ ਗੀਟੀਆਂ ਹੁੰਦੀਆਂ ਇੱਕ ਤੇ ਹੋ ਗਈ ਇੱਕ ਤੋਂ ਅੱਠ ਤੱਕ। ਤੇ ਇਕ ਹੋ ਗਈ ਨੌ ਤੋਂ। ਪੰਦਰਾਂ ਤੱਕ।
ਅੱਛਾ ਅੱਛਾ ਤੇ ਮਤਲਬ। ਕਿ ਕਿੰਨੇ ਕੁ ਕਿੰਨੇ ਦਿੰਦੀ ਵੈਸੇ।
ਹਾਂਜੀ।
ਕਿ ਕਿੰਨੇ ਦੀ ਮਤਲਬ ਹੁੰਦੀ ਕੀ ਪ੍ਰਾਈਜ ਹੁੰਦਾ।
ਇਹ ਭਾਜੀ ਤਿੰਨ ਰੁਪਏ ਪਰ ਮਿੰਟ ਹੁੰਦਾ ਜਿਵੇ ਹੁਣ ਤੁਸੀਂ ਦਸ ਮਿੰਟ ਚ ਖਤਮ ਕਰ ਦੋਗੇ ਤੀਹ ਰੁਪਏ ਦੇਣੇ ਪੈਣਗੇ ਤੁਹਾਨੂੰ।
ਠੀਕ ਹੈ ਠੀਕ ਹੈ।
ਭਾਜੀ
ਅੱਛਾ ਅੱਛਾ ਬਬ
ਤੇ ਆਪਣਾ ਵਧੀਆ ਮਤਲਬ ਮਜ਼ਾ ਆ ਜਾਂਦਾ ਟਾਈਮ ਪਾਸ ਯਾਰ ਵਧੀਆ ਵਧੀਆ ਹੋ ਜਾਂਦਾ।
ਅੱਛਾ ਅੱਛਾ ਤੇ ਤੁਸੀਂ ਕਿੰਨੀ ਦੇਰ 'ਚ ਖਤਮ ਕਰ ਦਿੰਦੇ ਹੋ।
ਪੰਦਰਾਂ ਮਿੰਟ ਲਾਈ ਦੀ ਹੈ।
ਪੰਦਰਾਂ ਮਿੰਟ ਅੱਛਾ ਅੱਛਾ ਤੇ ਵਧੀਆ ਜੀ ਵਧੀਆ
ਹੋਰ ਭਾਜੀ ਆਪਣਾ ਕੀ ਕਹਿੰਦੇ ਤੁਸੀਂ ਸਵੇਰੇ ਕਿੰਨੇ ਵਜੇ ਤੱਕ ਉੱਠ ਜਾਂਦੇ ਹੋ ਭਾਜੀ
ਮੈਂ ਉਡੇ ਜਾਂਦਾ ਸਵੇਰੇ ਸਵੇਰੇ ਮੈਂ ਚਾਰ ਪੰਜ ਵਜੇ ਬਡ
ਅੱਛਾ ਅੱਛਾ ਜੋ ਬਹੁਤ ਵਧੀਆ ਗੱਲ ਹੈ ਭਾਜੀ ਆਪਣਾ ਕੀ ਕਹਿੰਦੇ ਨੇ ਜਲਦੀ ਉੱਠਣਾ ਚਾਹੀਦਾ ਸਵੇਰੇ ਕਾਫੀ ਮਤਲਬ ਫਾਇਦੇ ਹੈਗੇ ਨੇਦੇ ਮੈਂ ਵੀ ਆਪਣਾ ਕਰਦਾ ਪਿਆ ਮਹੀਨੇ ਤੋਂ ਜਲਦੀ ਉੱਠ ਜਾਂਦਾ। ਤੇ ਫੇਰ ਭਾਜੀ ਤੁਸੀਂ ਐਕਸਰਸਾਈਜ਼ ਵਗੈਰਾ ਕਰਨ ਜਾ।
ਹਾਂ ਮੈਂ ਹਾਂ ਰਨਿੰਗ ਕਰਨ ਜਾਂਦਾ ਪਾਰਕ। ਫਿਰ ਉਸ ਤੋਂ ਬਾਅਦ ਅਨਾ ਵਾ ਫਿਰ ਘੰਟੇ ਤੋਂ ਬਾਅਦ ਜਿੰਮ ਚਲਾ ਜਾਂਦਾ।
ਅੱਛਾ ਅੱਛਾ ਪਾਜੀ।
ਹਾਂਜੀ
ਮਤਲਬ ਕੀ ਕਹਿੰਦੇ ਨੇ ਆਪਣਾ ਜਾਨਾ ਨਾ ਹੁਣ ਮੈਂ ਦੋ ਮਹੀਨੇ ਪਹਿਲਾਂ ਹੀ ਸ਼ੁਰੂ ਕੀਤਾ ਮਤਲਬ ਮੈਨੂੰ ਬੋਰਡ ਬੜੇ ਚੰਗੇ ਆਏ ਨੇ ਮੇਰੀ ਬੌਡੀ
ਅੱਛਾ ਜੀ ਵਧੀ ਹਾਂ ਹਾਂ ਉਹ ਤਾਂ ਹੈ
ਤੇ ਆਪਣਾ ਬਹੁਤ ਮਤਲਬ ਫਾਇਦੇ ਹੈਗੇ ਨੇ ਉ ਮੈਡੀਟੇਸ਼ਨ ਵਗੈਰਾ ਕਰਨ ਦੇ ਮਨ ਪੂਰਾ ਦਿਨ ਚ। ਸ਼ਾਂਤ ਰਹਿੰਦਾ ਤੇ ਕੀ ਕਹਿੰਦੇ ਨੇ ਆਪਣਾ ਇੱਕ ਕੁਝ ਜਗ੍ਹਾ ਮਤਲਬ ਕੋਂਸਨਟਰੇਟਟਰ ਕਹਿ ਰਿੰਦਾ ਫਿਰ ਕੰਮ ਵੱਲ
ਹੂ ਸਹੀ ਗੱਲ ਸਹੀ ਗੱਲ
ਹੋਰ ਸੁਣਾਓ ਭਾਜੀ ਛੁੱਟੀਆਂ ਚ ਕਿੱ
ਬਸ ਨਾਨਕੇ ਗਏ ਸੀ ਪੰਜਾਬ ਹਾਂ ਉੱਥੇ ਲਾ ਦਸ ਬਾਰਾਂ ਦਿਨ ਫਿਰ ਰੌਣਕ ਚਾਹੀਦੀ ਸੀ ਪੂਰੀ
ਅੱਛਾ ਤੇ ਭਾਜੀ ਤੁਸੀਂ ਕਸ਼ਮੀਰ ਵੀ ਗਏ ਸੀ
ਨਹੀਂ ਨਹੀਂ ਜੰਮੂ ਗਏ ਸੀ ਪਹਿਲਾਂ ਕਸ਼ਮੀਰ ਨਹੀਂ
ਜੰਮੂ ਗਏ ਸੀ
ਹਾਂਜੀ
ਭਾਜੀ
ਬਹੁਤ ਵਧੀਆ ਸੀ ਭੂਆ ਘਰ ਰੁਕਿਆ ਸੀ ਮੈਂ ਤੇ
ਅੱਛਾ ਅੱਛਾ ਸਾਰੇ ਗਏ ਸੀ ਭਾਜੀ ਮਤਲਬ ਤੁਹਾਡੀ ਫੈਮਲੀ ਚੋਂ ਅੱਛਾ ਅੱਛਾ ਭਾਜੀ ਸੁ ਦੇ ਸੀ
ਹਾਂਜੀ ਟੇਨ ਚ ਗਏ ਸੀ
ਅੱਛਾ ਅੱਛਾ ਚਲੋ ਬਹੁਤ ਵਧੀਆ ਗੱਲ ਭਾਜੀ ਤੇ ਹੋਰ ਮਤਲਬ ਵਧੀਆ ਰਹਿ ਗਿਆ ਟਰਿਪ
ਹਾਂਜੀ ਹਾਂਜੀ ਸਭ ਵਧੀਆ ਰਹਿ ਗਿਆ
ਤੁਨੂੰ ਬਹੁਤ ਵਧੀਆ ਮੈਂ ਵੀ ਭਾਜੀ ਉੱਥੇ ਹੋ ਕੇ ਆਇ ਸੀ ਕੀ ਕਹਿੰਦੇ ਨੇ ਆਪਣਾ ਹਜ਼ੂਰ ਸਾਹਿਬ
ਅੱਛਾ ਅੱਛਾ ਹਾਂ ਸਰ ਮੈਂ ਪੁੱਛਣਾ ਸੀ ਤੁਸੀਂ ਹਜੂਰ ਸਾਹਿਬ ਗਏ ਸੀ ਨਾ
ਹਾਂਜੀ ਹਾਂਜੀ ਭਾਜੀ ਮੈਂ ਹਜ਼ੂਰ
ਹਮ ਠੀਕ ਹੈ ਤੇ ਕੀ ਮਤਲਬ ਕਿਵੇਂ ਦੀ ਰਹੀ ਟਰਿਪ ਤੁਹਾਡੀ
ਹਾਂਜੀ
ਮੈਂ ਕਿ ਟਰਿੱਪ ਕਿਵੇਂ ਰਹੀ ਤੁਹਾਡੀ ਫਿਰ
ਭਾਈ ਟਰਿੱਪ ਤੇ ਬਹੁਤ ਜ਼ਿਆਦਾ ਅੱਛੀ ਸੀ ਮਤਲਬ ਤੁਹਾਨੂੰ ਪਤਾ ਹੀ ਹੈ ਬਾਬੇ ਨੇ ਫਿਰ ਬੁਲਾਇਆ ਟ੍ਰਿਪ ਤੇ ਵਧੀਆ ਜਾਏਗੀ ਪਰ ਭਾਜੀ ਉੱਥੇ ਦੀ ਗਰਮੀ ਮੀ ਬੜੀ ਹੈ ਭਾਜੀ ਉੱਥੇ
ਹਾਂ ਉਹ ਫੇਰ ਉਹ ਨਾ ਮੁੰਬਈ ਸੈਡ ਉਥ ਤੇ ਗਰਮੀ
ਹਾਂਜੀ ਬੜੀ ਗਰਮੀ ਹੁੰਦੀ ਹੈ ਭਾਜੀ ਉੱਥੇ ਸਹੀ ਗੱਲ ਹੈ ਭਾਜੀ ਟਰਿਪ ਬਹੁਤ ਵਧੀਆ ਰਹੀ ਸੀ ਭਾਜੀ ਉੱਥੇ ਮਤਲਬ ਜਿੰਨਾ ਸਵੇਰ ਦਾ ਪਤਾ ਲੱਗਦਾ ਹੈ ਨਾ ਰਾਤ ਦਾ ਪਤਾ ਲੱਗਦਾ ਭਾਜੀ ਉੱਥੇ ਬੜੀ ਸੋਹਣੀ ਜਗ੍ਹਾ ਮਤਲਬ
ਹਾਂ ਉੱਥੇ ਮੈਂ ਸੁਣਿਆ ਆਨੰਦ ਆ ਜਾਂਦਾ ਇੱਕ ਤਾਂ ਮਤਲਬ ਅਲੱਗ ਜਿਹੀ ਫੀਲਿੰਗ ਆਉਦੀ ਹੈ
ਹਾਂਜੀ ਹਾਂਜੀ ਭਾਜੀ ਉੱਥੇ ਕੀ ਕਹਿੰਦੇ ਨੇ ਆਪਣਾ ਪਿਓਰ ਕੋਕੋਨਟ ਓਇਲ ਮਿਲਦਾ ਭਾਜੀ ਨਾਲੇ ਸਭ ਤੋਂ ਸਸਤਾ ਉੱਥੇ ਖੇਤੀ ਹੁੰਦੀ ਹੈ ਨਾ ਭਾਜੀ
ਹਾਂ ਹਾਂ ਉਹ ਹੁੰਦੀ ਹੈ ਸਾਊਥੀ ਸਾਈਡ ਨਾ ਹਮ
ਮਤਲਬ ਉਹ ਇੰਨਾ ਸ਼ੁੱਧ ਹੁੰਦਾ ਬਿਲਕੁਲ ਹੀ ਉਹਨੂੰ ਤੁਸੀਂ ਭਾਵੇਂ ਐਵੇਂ ਖਾ ਜਾਓ ਉਹਦੇ ਐਵੇਂ ਵੀ ਫਾਇਦੇ ਨੇ ਭਾਵੇਂ ਤੁਸੀਂ ਸਰ ਚਲਾ ਲਓ ਭਾਵੇਂ ਖਾ ਜੋ ਉਹਦੇ ਨੀਹਰੇ ਫਾਇਦੇ ਹੀ ਫਾਇਦੇ ਨੇ ਭਾਜੀ
ਠੀਕ ਹੈ ਠੀਕ ਹੈ ਵਧੀਆ ਫਿਰ ਤਾਂ ਤੇ ਕਿਵੇਂ ਚੀਰੇ ਮਤਲਬ ਕੌਣ ਕੌਣ ਗਏ ਸੀ ਤੁਸੀਂ
ਭਾਜੀ ਮੈਂ ਗਿਆ ਸੀ ਤੇ ਮੇਰਾ ਇੱਕ ਹੋਰ ਯਾਰ ਗਿਆ ਸੀ ਬਸ ਆਪਾਂ ਦੋ ਜਾਣੇ ਗਏ ਸੀ
ਅੱਛਾ ਅੱਛਾ
ਠੀਕ ਜੀ
ਠੀਕ ਠੀਕ
ਹਾਂਜੀ
ਮਤਲਬ ਕਿੰਨੇ ਕੁ ਦਿਨ ਲੱਗ ਗਏ ਤੁਹਾਨੂੰ
ਸਾਨੂੰ ਭਾਜੀ ਦੋ ਕੁ ਦਿਨ ਲੱਗ ਗਏ ਸੀ ਮਤਲਬ ਇੱਕ ਹਿਸਾਬ ਦੇ ਨਾ
ਅੱਛਾ ਅੱਛਾ
ਹਾਂਜੀ ਇੱਕ ਡੇਢ ਦਿਨ ਤੇ ਲੱਗਦਾ ਹੀ ਲੱਗਦਾ
ਠੀਕ ਹੈ ਠੀਕ ਹੈ ਜੀ
ਹੂੰ ਤੇ ਵਧੀਆ ਮਤਲਬ ਕੀ ਮਤਲਬ ਕਿੰਨੇ ਕੁ ਖਰਚਾ ਹੋ ਗਿਆ ਤੁਹਾਡਾ
ਭਾਜੀ ਆ ਦੇਖੋ ਜਿਵੇਂ ਤੁਸੀਂ ਹੁਣ ਆਪਾਂ ਲਿੱਤੀ ਸੀ ਏਸੀ ਦੀ ਥਰਡ ਕਲਾਸ
ਅੱਛਾ
ਤੇ ਸਾਨੂੰ ਭਾਜੀ ਪੰਦਰਾਂ ਸੌ ਰੁਪਆ ਪੈ ਗਿਆ ਇੱਕ ਸਾਈਡ ਦੇ
ਅੱਛਾ ਇੱਕ ਸਾਈਡ ਪੰਦਰਾਂ ਸੌ
ਹਾਂਜੀ ਭਾਜੀ ਮਤਲਬ ਦੋ ਸਾਈਡ ਤੁਸੀਂ ਤਿੰਨ ਹਜ਼ਾਰ ਲਾ ਲਓ
ਅੱਛਾ ਹਾਂ ਉਹ ਤਾਂ ਹੈ ਅਤੇ ਤੇਰੇ ਹੋਟਲ ਵਗੈਰਾ ਹੈ
ਇੱਥੇ ਭਾਜੀ ਆਪਣਾ ਹੋਟਲ ਵਗੈਰਾ ਨਹੀਂ ਉੱਥੇ ਦੇਖ ਦਿੰਦੇ ਨੇ ਕਮਰੇ ਹੁੰਦੇ ਨੇ ਤੇ ਬੜੇ ਸਸਤੇ ਮਿਲ ਜਾਂਦੇ ਨੇ ਉੱਥੇ ਭਾਜੀ
ਸਸ ਕਿ ਕੁ ਪੰਜ ਸੌ ਦੋ ਸੌ ਸੁਣਿਆ ਮੈਂ ਵੈਸੇ ਅੱਛਾ ਏਸੀ ਏਸੀ ਰੂਮ ਹੁੰਦੇ ਨੇ
ਹਾਂਜੀ ਭਾਜੀ ਏਸੀ ਏਸੀ ਉੱਥੇ ਏਸੀ ਹੁੰਦੇ ਨੇ ਭਾਜੀ
ਅੱਛਾ ਅੱਛਾ ਠੀਕ ਹੈ ਅਤੇ ਤੁਸੀਂ ਕਿੰਨੇ ਦਿਨ ਲਾ ਕੇ ਤੁਸੀਂ
ਉੱਥੇ ਮਤਲਬ ਸਾਨੂੰ ਪੂਰਾ ਹਫ਼ਤਾ ਲੱਗ ਗਿਆ ਘਰ ਵਾਪਿਸ ਆਉਂਦੇ ਹੋਏ
ਅੱਛਾ ਹਫ਼ਤਾ ਲੱਗ ਗਿਆ ਠੀਕ ਜੀ ਚਲੋ ਵਧੀਆ
ਹਾਂਜੀ ਭਾਜੀ
ਤੇ ਫੇਰ ਮਤਲਬ ਕਿਵੇਂ ਮਤਲਬ ਵਧੀਆ ਰਿਹਾ ਤੁਹਾਡੇ ਦਰਸ਼ਨ ਵਧੀਆ ਹੋ
ਭਾਜੀ ਬੜੇ ਸੋਹਣੇ ਦਰਸ਼ਨ ਹੋਏ ਜੀ।
ਅੱਛਾ ਅੱਛਾ।
ਮੈਂ ਕਹਿੰਦਾ ਅਗਲੀ ਵਾਰ ਤੁਸੀਂ ਵੀ ਚੱਲੋ?
ਹਾਂਜੀ ਕੋਈ ਨਾ।
ਹਾਂਜੀ ਆਪਾਂ ਜਾਣਾ ਜਾਵੇਂ ਅਗਲੀ ਵਾਰ ਆਪਾਂ ਦੀਵਾਲੀ ਦੇ ਕੋਲ ਜਾਣਾ ਭਾਜੀ ਹੁਣ।
ਅੱਛਾ ਅਤੇ ਟਿਕਟਾਂ ਕਦੋਂ ਹੁੰਦੀਆਂ ਮਤਲਬ ਉਹਦੀਆਂ ਮੈਂ ਸੁਣਿਆ ਮਹੀਨੇ ਕੁ ਪਹਲੇ ਹੋ ਜਾਂਦੀਆਂ। ਇਹ ਜੁਲਾਈ ਅਗਸਤ ਵਿੱਚ ਠੀਕ ਹੈ ਠੀਕ ਹੈ।
ਸਾਡੇ ਨਾਲ ਚੰਨਾਸ਼ਵਰੀ
ਹਾਂਜੀ, ਕੋਈ ਨਹੀਂ, ਚੱਲ ਲਾਂਗੇ ਤੁਹਾਡੇ ਨਾਲ ਅਤੇ ਕਿੰਨੇ ਕੁ ਜਾਣੇ ਹੋਵੋਗੇ? ਤੁਸੀਂ
ਭਾਜੀ ਆਪਾਂ ਹੋਵਾਂਗੇ ਚਾਰ ਪੰਜ ਜਾਣੇ ਹੋਵਾਂਗੇ ਭਾਜੀ ਇਸ ਵਾਰੀ।
ਅੱਛਾ ਅੱਛਾ।
ਹਾਂਜੀ ਭਾਜੀ।
ਠੀਕ ਹੈ ਠੀਕ ਹੈ।
ਹੋਰ ਸੁਣਾਓ ਭਾਜੀ?
ਸਵੇਰ ਦੀ ਹੁੰਦੀ ਟ੍ਰੇਨ ਜਾਂ ਰਾਤ? ਅਤੇ ਉੱਲ ਰਾਤੀ ਜ ਸਵੇਰ ਦੀ। ਠੀਕ ਹੈ ਠੀਕ ਹੈ।
ਹਾਂਜੀ ਭਾਜੀ ਭਾਜੀ ਮੈਨੂੰ ਪਤਾ ਲੱਗਿਆ ਤੁਸੀਂ ਆਪਣਾ ਉਹ ਕੱਪੜੇ ਪ੍ਰਿੰਟਿੰਗ ਦਾ ਮਸ਼ੀਨ ਦਾ ਮਤਲਬ ਕੰਮ ਖੋਲਿਆ ਸੀ।
ਹਾਂਜੀ ਹਾਂਜੀ ਬਸ ਤੁਸੀ ਸੁਣਾਓ ਜੀ। ਜੀ ਵਧੀਆ ਚੱਲ ਰਿਹਾ ਜੀ ਵਧੀਆ।
ਪੈ ਗਿਆ।
ਕਿ ਮਤਲਬ ਮੈਨੂੰ ਅਗੇ ਪਏ ਹੋਏ ਸੀ ਮਸ਼ੀਨ ਸੀ ਦੋ ਪ੍ਰਿੰਟਰ ਸੀ। ਤੇ ਇੱਕ ਪ੍ਰੈਸ ਸੀ ਹੀਟਿੰਗ ਪ੍ਰੈਸ।
ਅੱਛਾ ਅੱਛਾ।
ਦਾਈਆਂ ਸੀ।
ਅੱਛਾ ਅੱਛਾ ਤੇ ਕਿੰਨੇ ਰੁਪਏ ਦਾ ਪਿਆ ਭਾਜੀ ਸਮਾਨ?
ਸੁਣਾ ਹੁ ਪਿਆ ਸੀ ਆਈ ਵਨ ਪੁਆਇੰਟ ਫਾਈਵ ਲੈਖ ਕੇ ਚੱਲੇ ਅਸੀ।
ਅੱਛਾ ਅੱਛਾ ਭਾਜੀ।
ਹਾਂਜੀ ਹਾਂਜੀ।
ਬਿਜਨਸ ਦੇ ਆ।
ਹਾਂ ਠੀਕ ਠੀਕ ਠਾਕ ਬੋਲੇ ਨਾ ਤੁਸੀਂ। ਮਤਲਬ ਵਧੀਆ ਕਮਾ ਸਕਦੇ ਹੋ। ਅੱਛਾ ਦਾ ਫਿਰ ਤੁਸੀਂ ਹਾਂ ਹਾਂਜੀ।
ਠੀਕ ਹੈ।
ਹਾਂਜੀ ਹਾਂਜੀ।
ਹੋਰ ਸੁਣਾਓ ਭਾਜੀ?
ਵਧੀਆ ਜ ਵਧੀਆ।
ਚਲੋ ਵਧੀਆ ਭਾਈ ਵਧੀਆ।
ਤੇ ਆਪਣਾ ਤੁਸੀਂ ਮਤਲਬ ਜੇ ਜਾਂਦੇ ਹੋ ਮੈਂ ਸੁਣਿਆ ਕਿ ਤੇ ਕਿਵੇਂ ਕੀ ਹਿਸਾਬ ਕਿਤਾਬ ਹੈ ਤੁਹਾਡੀ ਜੀਨ ਦਾ।
ਭਾਜੀ ਉੱਥੇ ਤਾਂ ਆਪਾਂ ਸਵੇਰੇ ਜਾਈਦਾ ਮੈਂ ਤੇ ਮਹੀਨਾ ਡੇਢ ਦੋ ਮਹੀਨੇ ਹੋ ਗਏ ਨੇ ਮੈਨੂੰ।
ਅੱਛਾ ਅੱਛਾ।
ਹਾਂਜੀ ਆਪਣਾ ਹਿਸਾਬ ਕਿਤਾਬ ਹੈ। ਅਗਰ ਤੁਸੀਂ ਮਹੀਨੇ ਹਿਸਾਬ ਨਾਲ ਦੇਣੀ ਹੈ। ਤੇ ਜੀ ਸੋਲਾਂ ਸੌ ਰੁਪਇਆ ਮਹੀਨਾ।
ਅੱਛਾ।
ਹਾਂਜੀ ਵਿੱਚ ਤੁਹਾਨੂੰ ਕੀ ਕਹਿੰਦੇ ਨੇ ਉਹਦੇ ਇੱਕ ਮੀਲ ਫ੍ਰਰੀ ਮਿਲਲੇਗੀ ਭਾਜੀ ਹਰ ਇੱਕ ਹਫ਼ਤੇ ਚ ਇੱਕ ਮੀਲ ਫ੍ਰਰੀ ਉਹਨਾਂ ਦੀ ਤਰਫੋਂ
ਕੇ ਮੀਲ ਕੀ ਹੈਗੀ
ਹਾਂਜੀ ਭਾਜੀ ਜੇ ਤੁਸੀਂ ਆਪਣਾ ਲੈਂਦੇ ਹੋ ਸਾਲ ਦਾ
ਅੱਛਾ
ਜਿਵੇਂ ਚਾਲ ਦਾਗਾ ਸਾਲ ਦਾ ਭਾਜੀ ਆਪਣਾ ਤੁਸੀਂ ਲਾ ਲਓ ਵੀਹ ਵੀਹ ਕੁ ਹਜ਼ਾਰੁਪ ਵਜੇ
ਅੱਛਾ ਵੀਹ ਹਜ਼ਾਰ ਠੀਕ ਹੈ ਠੀਕ ਹੈ ਅਤੇ ਕੋਈ ਡਿਸਕਾ ਅਕਾਊਂਟ ਵਗੈਰਾ ਨਹੀਂ
ਡਿਸਕਾਊਂਟ ਵਗੈਰਾ ਭਾਜੀ ਆਪਣਾ ਕੀ ਕਹਿੰਦੇ ਨੇ ਤੁਹਾਨੂੰ ਲੱਗ ਜਾਏਗਾ ਉਹ ਗੱਲ ਕਰ ਲਵਾਂਗੇ ਆਪਾਂ ਕੋਈ ਗੱਲ ਨੀ
ਅੱਛਾ ਅੱਛਾ
ਹਾਂਜੀ ਆਪਣਾ ਪੰਜ ਛੇ ਹਜ਼ਾਰਪਏ ਕਿ ਪੰਜ ਹਜ਼ਾਰ ਕਹਿ ਰਿਹਾ ਦੋ ਤਿੰਨ ਹਜ਼ਾਰ ਰੁਪਇ ਆਪਾਂ ਕੱਟ ਕਰਾ ਲਾਂਗੇ
ਅੱਛਾ ਅੱਛਾ ਅ ਠੀਕ ਹੈ ਠੀਕ ਹੈ ਤੇ ਇਹ ਆਪ ਹੋਰ ਕੀ ਕਹਿ ਰਹੇ ਸੀ ਮੈਂ ਤੇ ਉੱਥੇ ਟ੍ਰੇਨ ਵਗੈਰਾ ਕੀ ਸਹੀ ਨੇ ਮਤਲਬ ਨੇ
ਹਾਂਜੀ ਭਾਜੀ ਬੜੇ ਵੈਲ ਐਕਸਪੀਰੀਅੰਸ ਟ੍ਰੇਨਰ ਹੈਗੇ ਨੇ ਉੱਥੇ ਮਤਲਬ ਉਹਨਾਂ ਨੂੰ ਬੜੀ ਨੋਲੇਜ ਜਾਗੀਈ ਹੈ ਕਾਫ਼ੀ ਫਰੈਂਡਲੀ ਨੇ ਨਾਲੇ ਹਾਂਜੀ ਭਾਜੀ ਭਾਜੀ ਵਿੱਚ ਨਾ ਫੋਨ ਆ ਰਿਹਾ ਮੈਂ ਤੁਹਾਨੂੰ ਹੁਣੇ ਇੱਕ ਦੁਬਾਰਾ ਕਰਦਾ ਕੋਲਬੈਕ।
ਹਾਂ ਕੋਈ ਨਹੀਂ ਠੀਕ ਜੀ